ਹੈਲੋ।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
ਵਧੀਆ ਤੁਸੀ ਸੁਣਾਓ
ਕੀ ਕਰਦੇ।
ਬਸ ਬੈਠੇ ਸੀ, ਖਾਣਾ ਖਾ ਕੇ ਹਟੇ ਸੀ।
ਅੱਛਾ ਜੀ, ਕੀ ਬਣਾਇਆ ਅੱਜ
ਨਹੀਂ ਮੁੰਗੀ ਤੋਤੀ ਸੁੱਕੀ
ਅੱਛਾ ਸੁੱਕੀ ਬਣਾਉਂਦੇ ਹੋ
ਹਾਂਜੀ ਉਹ ਪਹਿਲੇ ਦਾਲ ਨੂੰ ਭਿਓਲੋ ਗਰਮ ਪਾਣੀ ਚ ਪਾਵਾ ੳਦਾ ਹੀ ਭਿਓਲੋ ਤੁਸੀਂ ਫੇਰ ਭੇਜ ਜੇ ਤੇ ਫੇਰ ਹਾਂਜੀ ਉਹਨੂੰ ਪਿਆਜ ਪਿਆਜ ਦਾ ਤੇ ਜੀਰੇ ਦਾ ਤੜਕਾ ਲਗਾ ਕੇ ਨਾ
ਹਾਂਜੀ, ਹਾਂਜੀ
ਤੁਸੀਂ ਰਸਮੀਿਸੀ ਵਗੈਰਾ ਬਣਾਉਣੀ ਏ
ਹਾਂਜੀ, ਹਾਂਜੀ
ਏਦਾਂ ਬਣਾ ਲੋ ਬਸ
ਫੇਰ ਬਾਅਦ ਵਿੱਚ ਪਾਣੀ ਧੋੜਾ ਵਿੱਚ ਠੀਕ ਹੈ, ਠੀਕ ਹੈ ਠੀਕ ਅੱਛਾ ਉਹ ਫੇਰ ਏਦਾਂ ਬੰਦੇ ਅੱਸੀਂ ਅੱਜ ਬਣਾਈ ਸੀਗੀ ਮੁਗੀ ਸਾਬਤ ਦਾਲ ਬਣਾਈ ਸੀਗੀ, ਹਾਂਜੀ ਉਹ ਵੀ ਪਸੰਦ ਨਹੀਂ ਕਰਦੇ ਬ ਖਾਂਦੇ ਨੀ ਹੈਗੇ ਗਰਮ ਗਰਮੀ ਆ ਨਾ ਗਰਮੀ ਚ ਵੈਸੇ ਸਾਰੇ ਚਟਪਟ ਮੰਗਦੇ ਆ। ਵਨ ਸਵਨੀ ਚੀਜ਼ ਮੰਗਦੇ ਆ ਬੱਚੇ ਵੀ ਆਪਣਾ ਵੀ ਨੀ ਦਿਲ ਕਰਦਾ। ਹਾਂਜੀ, ਹਾਂਜੀ ਜਾਂ ਫੇਰ ਦਾਲ ਦੇ ਨਾਲ ਕੋਈ ਚਟਨੀ ਵਗੈਰਾ ਹੋਵੇ। ਤਾਂ ਮਜ਼ਾ ਆਉਂਦਾ ਹਾਂਜੀ, ਹਾਂਜੀ ਤਾਂ ਹੀ ਵਧੀਆ ਲੱਗਦੇ ਆ, ਹੋਰ ਛੁੱਟੀਆਂ ਪਈਦੀਆਂ ਬੱਚਿਆਂ ਨੂੰ
ਹਾਂਜੀ ਤਾਂ ਛੁੱਟੀਆਂ ਹੀਈ ਹੈ। ਕਹਿੰਦੇ ਵੱਧ ਜਾਣੀਆਂ ਛੁੱਟੀਆਂ ਅੱਗੇ ਉਹ ਪਤਾ ਨੀ ਹਜੇ
ਅੱਛਾ।
ਹਾਂਜੀ ਕਹਿੰਦੇ ਗਰਮੀਆਂ ਵੱਧਦੀਆਂ ਪਈਆਂ ਨਾ ਨਹੀਂ, ਨਹੀਂ ਕਹਿੰਦੇ ਗਰਮੀਆਂ ਵੱਧਦੀਆਂ ਨਾ ਛੁੱਟੀਆਂ ਵੱਧ ਜਾਣ
ਅੱਛਾ, ਅੱਛਾ ਸਾਡੇ ਵਾਲੇ ਪਾਸੇ ਨੀ ਕੋਈ ਮੈਸੇਜ ਆਇਆ ਏਦਾਂ ਦਾ
ਹਾਂਜੀ, ਹਮ ਗਰਮੀਆਂ ਪੈ ਜਾਣੀਆਂ ਚਾਹੀਦੀਆਂ ਵੈਸੇ ਤਾਂ ਗਰਮੀ ਬਹੁਤ ਜ਼ਿਆਦਾ।
ਹਾਂਜੀ ਹਾਂਜੀ ਹੋਰ ਛੁੱਟੀਆਂ ਔਹ ਕੰਮ ਹੋ ਗਿਆ ਬੱਚਿਆਂ ਦਾ।
ਹਾਂਜੀ ਕੰਮ ਤਾਂ ਕਰ ਲਿਆ ਵ।
ਅੱਛਾ ਅੱਛਾ ਸਾਡੇ ਨੇ ਵੀ ਕਰ ਲਿਆ ਪਰ ਸਾਡੇ ਪ੍ਰੋਜੈਕਟ ਰਹਿੰਦੇ ਹਜੇ ਬਣਾਉਣ ਵਾਲੇ।
ਤੁਹਾਡਾ ਬੇਟਾ ਹੈ ਬੇਟੀ ਹੈ। ਅੱਛਾ ਜੀ ਸਾਡਾ ਤਾਂ ਬੇਟਾ ਹੈ।
ਅੱਛਾ ਅੱਛਾ ਆਹ ਸਾਡੇ ਪ੍ਰੋਜੈਕਟ ਰਹਿੰਦੇ ਆ ਜੇ ਅਸੀਂ ਥ ਇਹ ਗਏ ਰਹੇ ਸੀ ਨਾ ਮਾਈਕੇ ਗਏ ਦੇ ਸੀਗੇ ਛੁੱਟੀਆਂ ਕੱਟਣ ਅਸੀਂ ਕੱਲ ਪਰਸੋਂ ਹੀ ਆਏ ਹ। ਫੇਿਰ ਹੁਣ ਮੈਂ ਕੰਮ ਕੁਮ ਉਹਦਾ ਮਾੜਾ ਮੋਟਾ ਰਹਿੰਦਾ ਪ੍ਰੋਜੈਕਟ ਵਗੈਰਾ ਮੈਂ ਕਿਹਾ ਹੁਣ ਤਿਆਰ ਕਰਾਵਾਂਗੀ ਫੇਰ ਸਕੂਲ ਖੋਲ
ਸਾਡੇ ਵੀ ਡੈਕੋਰੇਟ ਵਾਲਾ ਬਸ ਸਮਾਨ ਰਹਿ ਗਿਆ ਡੈਕੋਰੇਟ ਕਰਨੀ ਫਾਇਲਾ ਏਦੀਆ। ਬਾਕੀ ਤਾਂ ਸਾਰਾ ਕਲੀਅਰ ਹੋ ਗਿਆ।
ਆ ਹਾਂ ਅੱਛਾ ਬੱਚਾ ਕਿਹੜੀ ਕਲਾਸ ਚ ਪੜ੍ਹਦਾ ਹੈ।
ਸਾਡਾ ਸੈਕਿੰਡ ਚ ਪੜਦਾ।
ਅੱਛਾ ਅੱਛਾ ਠੀਕ ਆ ਸੈਕਿੰਡ ਚ ਹੈ ਸਾਡੀ।
ਹਾਂਜੀ ਠੀਕ ਸੇਮ ਸੇਮ ਹੋ ਗਿਆ।
ਹਾਂ ਹੋਰ ਸੁਣਾਓ। ਗਏ ਨੀ ਛੁਟੀਆਂ ਚ ਕਿਧਰੇ ਘੁੰਮਣ।
ਨਾ ਗਏ ਨੀ ਸਾਡੇ ਆਪੇ ਗੈਸਟ ਆਏ ਦੇ ਸੀ ਘਰ।
ਅੱਛਾ-ਅੱਛਾ ਹਾਂ ਗੈਸਟ ਸਾਰੇ ਪਾਸੇ ਗੈਸਟ ਆਏ ਦੇ ਸੀਗੇ।
ਤੇ ਗੈਸਪ ਨੂੰ ਛੱਡ ਕੇ ਥੋੜ੍ਹੀ ਜਾ ਸਕਦੇ ਅਸੀਂ।
ਹਾਂਜੀ ਹਾਂਜੀ ਨਹੀਂ ਕਿਧਰੇ ਗੁਰਦੁਆਰੇ ਵਗੈਰਾ ਗੈਸਟਾਂ ਨੂੰ ਘੁੰਮਾ ਕੇ ਨਹੀਂ ਲਏ ਤੁਸੀਂ।
ਘਮਾ ਕੇ ਲਿਆ ਆਏ ਸੀ ਉਹਨਾਂ ਨੂੰ ਦੋ ਤਿੰਨ ਗੁਰਦੁਆਰੇ ਘੁਮਾ ਲਿਆ ਆਏ ਸੀ।
ਅੱਛਾ-ਅੱਛਾ ਤੁਹਾਡੇ ਉੱਧਰ ਹੋਣੇ ਹੈ ਨਾ ਗੁਰਦੁਆਰੇ ਹਨਾ। ਆਹ ਹਾਂ ਵਧੀਆ ਸਗੋਂ ਤੀਰਥ ਯਾਤਰਾ ਹੋ ਜਾਂਦੀ ਇੱਕ ਤਰ੍ਹਾਂ ਵਧੀਆ ਸਗੋਂ ਗੁਰਦੁਆਰੇ ਵੀ
ਹਮ
ਹੋਰ ਹੋਰ ਸੁਣਾਓ ਅੱਛਾ ਅੱਛਾ ਹੋਰ ਕੀ ਕੀ ਬਣਾ ਲੈਂਦੇ ਹੋ ਤੁਸੀਂ।
ਸਭ ਕੁਛ ਬਣਾ ਲਈ ਦਾ।
ਅੱਛਾ ਡੋਕਲਾ ਬਣਾ ਲੈਂਦੇ ਹੋ ਤੁਸੀਂ।
ਹਾਂਜੀ ਹਾਂਜੀ ਢੋਕਲਾ ਵੀ ਬਣਾ ਲੈਂਦੇ ਉਹ ਤਾਂ ਅਸੀਂ ਪਹਿਲੇ ਹਾਂਜੀ ਕੋਈ ਨੀ ਦੱਸਦੇ। ਪਹਿਲੇ ਸੂਜੀ ਨੂੰ ਪਿਓਲੋ ਨਾ
ਹਾਂਜੀ ਹਾਂਜੀ
ਥੋੜ੍ਹੀ ਨ ਸੂਜੀ ਲੈਲੋ ਬੇਸਨ ਪਾ ਲ ਲੋ ਇੱਕ ਚਮਚ ਵਿਚੋ ਰੇ ਹਲਦੀ ਪਾਲੋ ਚੁਟਕੀ ਜੀ ਤੇ ਉਹਦਾ ਗੋਲ ਬਣਾ ਲੋ ਨਮਕ ਪਾ ਕੇ ਜਿਸਲ ਅਸੀਂ ਕਰਨਾ ਨਾ ਥੋੜ੍ਹੀ ਦੇਰ ਰੱਖ ਲੈਣੀ ਫਿਰ ਜਿਸ ਮਤਲਬ ਅਸੀਂ ਡੱਬੇ ਚ ਸਾਂਚੇ ਚ ਪਾਉਣਾ ਉਹਨੂੰ ਫੇਰ ਇਨੂੰ ਪਾ ਕੇ ਤੇ ਫੇਰ ਸਾਚੇ ਚ ਪਾਾਲੋ ਉਹਨੂੰ।
ਅ ਅੱਛਾ ਓਇਲ ਵੀ ਲਗਾਣਾ ਨੀਚੇ ਗ੍ਰੇਸ ਕਰਨਾ ਹੋਣਾ। ਅੱਛਾ ਅੱਛਾ ਫੇਰ
ਲੋ ਫੇਰ ਉਹਨੂੰ ਸਟੀਮ ਦੇ ਜਾਂ ਓਵਨ ਹੈ ਤੁਹਾਡੇ ਕੋਲ ਓਵਨ ਚ ਸਟੀਮ ਦੋ ਜੇ ਤੁਹਾਡੇ ਕੋਲ ਓਵਨ ਨਹੀਂ ਹੈ। ਹਾਂਜੀ ਫੇਰ ਉਹਨੂੰ ਕਿਸੇ ਭਾਂਡੇ ਚ ਜਾਂ ਕੜਾਹੀ ਵਗੈਰਾ ਚ ਜਾਂ ਉਹ ਚ ਰੱਖ ਕੇ ਨਾ ਸਟੀਮ ਦੇ ਰੋ। ਪਾਣੀ ਵਿਚ ਪਾ ਕੇ ਤੇ ਫਿਰ ਚਮਚੇ ਨਾ ਲਗਾ ਕੇ ਦੇ ਲੋੋ ਜੇ ਚਮਚਨਾ ਲੱਗ ਜਾਂਦਾ
ਹਾਂਜੀ
ਪਾ ਕੱਚਾ ਜੇ ਨਹੀਂ ਲੱਗਦਾ ਫੇਰ ਮਤਲਬ ਕਿ ਪੱਕਾ ਫੇਰ ਉਹਨੂੰ ਕੱਢ ਲੋੋ ਫੇਿਰ ਜੋ ਤੁਹਾਡ ਤੁਸੀਂ ਸਬਜ਼ੀ ਪਾਣੀ ਚਾਹੁੰਦੇ ਹੋ ਤੜਕੇ ਚ ਤਾਂ ਸਬਜ਼ੀ ਪਾਾਲਓ ਨਹੀਂ ਤੇ ਫੇਿਰ ਪਿਆਜ ਰਾਈ ਦਾ ਤੜਕਾ ਲਗਾ ਲੋ
ਅੱਛਾ ਅੱਛਾ ਅੱਛਾ ਪੀਸ ਕਰਕੇ ਵਿੱਚ ਕੋਈ ਮਿੱਠਾ ਵਗੈਰਾ ਵੀ ਪਾਉਂਦੇ ਆ
ਨਹੀਂ ਨਹੀਂ ਮਿੱਠਾ ਨਹੀਂ ਪਾਉਂਦੀ ਮੈਂ
ਅੱਛਾ ਅੱਛਾ ਕਈ ਪਾਉਂਦੇ ਨਾ ਮਿੱਠਾ ਵੀ ਤੇ ਨਿੰਬੂ ਜਿਹਾ ਵੀ ਨਿਚੋਰ ਅੱਛਾ ਅੱਛਾ ਠੀਕ ਹੈ ਠੀਕ ਹੈ ਕੋਈ ਨੀ ਮੈਂ ਵੀ ਟਰਾਈ ਮਾਰਾਂਗੀ ਬੱਚੇ ਏਦਾਂ ਦਾ ਚੀਜ਼ਾਂ ਤੇ ਮੰਗਦੇ ਆ ਹਾਂਜੀ ਹਾਂਜੀ
ਹਮ ਹੋਰ ਤੁਸੀਂ ਕੀ ਬਣਾ ਲੈਂਦੇ ਹੋ
ਅਸੀਂ ਵੀ ਸਭ ਕੁਛ ਬਣਾ ਲਈ ਦਾ ਜੋ ਕੁਛ ਆਉਂਦਾ ਭਠੂਰੇ ਛੋਲੇ ਵੀ ਬਣਾ ਲੈਂਦੇ ਆ ਨਿਊਟਰੀ ਵੀ ਬਣਾ ਲੈਂਦੀ ਹੈ
ਅੱਛਾ ਪਾਓ ਭਾਜੀ ਆਹਂਦੇ ਤੁਹਾਨੂੰ ਬਣਾਉਣੀ
ਹਾਂਜੀ ਪਾਓ ਬਾਜੀ ਆਂਦੀ ਬਣਾਣੀ। ਅੱਛਾ ਅੱਛਾ, ਪਾਓ ਬਾਜੀ ਉਹੀ ਆਪਣੀ ਮਨਪਸੰਦ ਸਬਜ਼ੀ ਲੈ ਲਓ ਆਲੂ ਲੈ ਲਓ ਜਿੱਦਾਂ ਕਿ ਗਾਜਰਾਂ ਲੈ ਗੋਭੀ ਲੇ ਲੋ ਮਟਰ ਲ਼ੇ ਲੋ ਫਲੀਆਂ ਲ਼ੇ ਲੋ। ਕੁੱਛ ਵੀ ਆਪਣੀ ਮਨਪਸੰਦ ਦੀ ਲੇ ਲੋ ਵਿੱਚ ਪਾਣੀ ਹਨਾ ਉਹਨੂੰ ਜਿਵੇਂ ਬਸ ਬੋਇਲ ਕਰਨੀ ਸੀਂ ਨਾ ਧੋ ਕੇ ਪਹਿਲੇ ਕੱਟ ਕੇ ਫਿਰ ਸੀਟੀਆਂ ਦਵਾ ਲੋ ਸੀਟੀਆਂ ਦਵਾ ਕੇ ਉਹ ਤੇ ਵੈਸੇ ਹੀ ਗੱਲ ਜਾਣੀਆਂ ਨੇ, ਤੇ ਫੇਰ ਇੱਕ ਕੜਾਹੀ ਚ ਤੇਲ ਪਾ ਕੇ ਜੇ ਜੀਰਾ ਮਾੜਾ ਸਾਂ ਕੁ ਪਾ ਕੇ ਉਹ ਸਾਰੀਆਂ ਸਬਜ਼ੀਆਂ ਪਾ ਦੋ ਦੇਗੀ ਮਿਰਚ ਜੇ ਤੁਸੀਂ ਤੁਸੀਂ ਯੂਜ ਕਰਦੇ ਓ ਹਲਦੀ ਵਗੈਰਾ ਉਹ ਪਾ ਦੋ ਪਾਓ ਭਾ ਮਸਾਲਾ ਪਾ ਦੋ ਫੇਰ ਤੁਸੀਂ ਪਾਓ ਤੇ ਬਾਜ਼ਾਰੋਂ ਹੀ ਲਿਆਣੇ ਭੈਣੇ ਤੁਹਾਨੂੰ ਹਨਾ ਉਹ ਤੁਸੀਂ ਮਾੜਾ ਜਿਹਾ ਤਵੇ ਤੇ ਉਹ ਲਗਾ ਕੇ ਨਾ ਭਾਜੀ, ਉਹ ਪਾਓ ਤੁਸੀਂ ਉਹਨੂੰ ਰੋਸਟ ਜੇ ਕਰ ਸਕਦੇ ਓ ਮਾੜਾ ਮਾੜ ਓਇਲ ਲਗਾ ਕੇ ਔਰ ਰੋਸਟ ਕਰਕੇ ਫਿਰ ਤੁਸੀਂ ਸਰਵ ਕਰਨ ਵਾਸਤੇ ਪਾਓ ਭਾਜੀ ਪਾ ਕੇ ਉਹਦੇ ਚ ਬਰੀਕ ਬਰੀਕ ਪਿਆਜ ਕੱਟ ਕੇ ਉੱਪਰ ਨਿੰਬੂ ਨਚੋੜ ਕੇ ਫਿਰ ਪਾਓ ਰੱਖ ਕੇ ਨਾ ਤੁਸੀਂ ਸਰਵ ਕਰ ਸਕ ਦਿਓ। ਹਾਂਜੀ ਹਾਂਜੀ, ਮਾਰੀਓ ਬਹੁਤ ਟੇਸਟੀ ਹੁੰਦੀ ਬੱਚੇ ਤਾਂ ਵੈਸੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਐ ਚੀਜ਼ਾਂ ਨਾ ਜੇ ਤੁਸੀਂ ਉਹਦੇ ਚ ਕਰੀਮ ਪਾਣੀ ਕਰੀਮ ਵੀ ਪਾ ਸਕਦੇ ਓ ਮਲਾਈ ਪਾਣੀ ਮਲਾਈ ਵੀ ਪਾ ਸਕਦੇ ਓ। ਮੱਖਣ ਪਾਣਾ ਮੱਖਣ ਵੀ ਪਾ ਸਕਦੇ ਓ ਹਾਂਜੀ ਹਾਂਜੀ ਬਹੁਤ ਟੇਸਟੀ ਬਣ ਕਦੀ ਟਰਾਈ ਮਾਰਿਆ ਜੇ
ਓਹੀ,
ਹਾਂਜੀ ਹਾਂਜੀ, ਹੋਰ ਫ੍ਰਰੀ ਟਾਈਮ ਕੀ ਕਰਦੇ ਓ ਤੁਸੀਂ?
ਬਸ ਅ ਕੀ ਕਹਿੰਦੇ ਓ ਸਲਵਾਰਾਂ ਵਗੈਰਾ ਸੀ ਲੈਣੇ,
ਅੱਛਾ, ਸੀ ਲੈਂਦੇ ਤੁਸੀਂ ਠੀਕ ਐ ਠੀਕ ਐ ਚਲੋ ਵ ਵਧੀਆ ਗੱਲ ਐ ਕਰਨਾ ਚਾਹੀਦਾ ਅੱਜ ਕੱਲ੍ਹ ਤੁਹਾਨੂੰ ਪਤਾ ਜਿੰਨੇ ਜੀਅ ਹੋਣ ਓਨਾ ਹੀ। ਕਮਾਣ ਵਾਲੇ ਚਾਹੀਦੇ ਆ ਅੱਜ ਕੱਲ੍ਹ ਉਹ ਵੀ ਨੀ ਪੂ ਕਿਉਂਕਿ ਖ਼ਰਚੇ ਬਹੁਤ ਆ ਨਾ ਬੱਚਿਆਂ ਦੇ ਅੱਛਾ ਅੱਛਾ ਬੱਚਿਆਂ ਅੱਛਾ ਆਪਣੇ ਹੀ ਸਿੰਦੇ ਹੋਣੇ।
ਹਾਂਜੀ, ਆਪਣੇ ਆਪਣੇ ਥੋੜੇ ਬਹੁਤੇ ਘਰ ਦੇ ਇੱਧਰ ਉਧਰ ਹੋ ਗਏ ਹਾਂਜੀ, ਜ਼ਿਆਦਾ ਨਹੀਂ ਸਿੰਦੇ ਹੈਗੇ ਆਪਣੇ ਸੀ ਲੈਣੇ।
ਚਲੋ ਵਧੀਆ ਆਪਣੇ ਜੋਗਾ ਵੀ ਸਵਾਈਆਂ ਵੀ ਬਹੁਤ ਐ ਬਾਹਰ ਬਹੁਤ ਜ਼ਿਆਦਾ ਕੋਸਟਲੀ ਐ ਖਰਚੇ ਵੀ ਬਹੁਤ ਐ। ਬੱ ਬੱਚਿਆਂ ਦੇ ਲਗਾਲੋ, ਤੁਸੀਂ ਬਹੁਤ ਖਰਚੇ ਹਾਂ, ਮੈਂ ਸਲੂਨ ਦਾ ਕਰ ਲੈਣੀ ਹੁੰਨੀ ਆ ਮਾੜਾ ਮੋਟਾ ਘਰ ਈ ਹਾਂਜੀ-ਹਾਂਜੀ। ਕੋਈ ਆ ਜਾਂਦਾ, ਤੇ ਕਰ ਲਈਦਾ ਨਹੀਂ ਤਾ ਬੈਠੇ ਆ ਵਿਹਲੇ। ਹਾਂਜੀ-ਹਾਂ, ਹੈਗਾ ਹੀ ਆ। ਸਾਡੇ ਵੀ ਬਸ ਆ ਮੈਰਿਜ ਆ, ਉਨੱਤੀ ਤਰੀਕ ਦੀ ਹਾਂਜੀ, ਮੇਰੇ ਮਾਮੇ ਦੀ ਬੇਟੀ ਆ, ਉਹਨਾਂ ਦੇ ਘਰ ਫੰਕਸ਼ਨ ਆ। ਅੱਜ ਕੀਰਤਨ ਐ, ਉਹਨਾਂ ਦੇ ਵੀ ਤੇ ਵਿਆਹ ਐ ਹਾਂਜੀ-ਹਾਂਜੀ, ਉਹਨਾਂ ਦੇ ਬਲੀਚ ਫੇਸ਼ੀਅਲ ਹੀ ਸਨ। ਵਿਆਹ ਤਾਂ, ਉਹਨਾਂ ਨੇ ਉੱਥੇ ਜਾਣਾ ਕਿਧਰੇ ਹੋਰ ਦੂਰ ਜਾਣਾ ਕਰਨ। ਤੇ ਫੇਰ ਉੱਥੇ ਤਾਂ ਉਹਨਾਂ ਨੇ ਉੱਥੇ ਹੀ ਆਪਣੀ ਪਾਲਰ ਆਲੀ ਕੀ ਤੀ ਹੋਏਗੀ ਤੇ ਗਰਮੀ ਬਹੁਤ ਦਿਲ ਤਾਂ ਕਰਦਾ ਨੀ ਕਿਧਰੇ ਜਾਣ ਨੂੰ, ਕਿਉਂਕਿ ਕੱਪੜੇ ਪਾਉਣ ਨੂੰ ਵੀ ਦਿਲ ਨੀ ਕਰਦਾ ਹੁੰਦਾ। ਪਹਿਲੀ ਗੱਲ, ਕਿਉਂਕਿ ਇੱਕ ਗਰਮੀ ਚ ਉਹਨਾਂ ਦੇ ਕੱਲ ਫੰਕਸ਼ਨ, ਹਾਂਜੀ ਕੋਟਨ ਪੈਂਨਦੇ ਨੀ ਹੈਗੇ, ਪਰ ਵਧੀਆ ਪਾਲੋ ਤੇ ਫਿਰ ਤੁਹਾਨੂੰ, ਪਤਾ ਗਰਮੀ ਵੀ ਬਹੁਤ ਹੋ ਜਾਂਦੀ, ਪਰ ਪਾ ਪਾਣੀ ਵੀ ਉਹੀ ਪੈਂਦੀ ਹੈ।
ਹਾਂਜੀ ਹਾਂਜੀ।
ਨਾ, ਉਹਨਾਂ ਨੇ ਮੈਂ ਕਿਹਾ ਤੁਸੀਂ ਇੰਨੀ ਗਰਮੀ ਚ ਵਿਆਹ ਰੱਖਣਾ ਸੀਗਾ। ਅੱਗੋਂ ਪਿੱਛੋਂ ਰੱਖ ਲੈਂਦੇ ਸਗੋਂ ਬਹੁਤ ਗਰਮੀ ਹੈ, ਕਹਿੰਦੇ ਉਹ ਮੰਨੇ ਨੀ ਕੁੜੀ ਵਾਲੇ ਨੀ ਮੰਨੇ ਸਾਨੂੰ ਇਸ ਕਰਕੇ ਰੱਖਣਾ ਪਿਆ। ਇੱਕ ਹੁਣ ਨੇਲਸ ਦਾ ਵੀ ਬਹੁਤ ਕੰਮ ਹੋ ਗਿਆ ਨਾ? ਸਲੂਨ ਵਾਲੀ ਲਾਈਨ ਚ ਨੇਲਸ ਆਰਟ ਵਗੈਰਾ ਕਰ ਲਈ ਦੀ ਹਜੇ ਵਗੈਰਾ ਨਹੀਂ ਮੈਂ ਕਰ ਪਾਂਦੀ। ਤੇ ਓ ਕੁੜੀ ਹੈਗੀ। ਸਾਡੇ ਏਰੀਏ ਚ ਤੇ ਉਹ ਕਰ ਲੈਂਦੀ ਹੈ। ਹਾਂਜੀ, ਪ੍ਰਾਈਜ਼ ਪੰਜ ਸ ਉਥੋਂ ਤੋਂ ਸਟਾਰਟ ਲਗਾ ਲੋ, ਤੁਸੀਂ ਓਦਾਂ ਤੇ ਸਲੂਨਾ ਜਦੋਂ ਤੁਹਾਨੂੰ ਪਤਾ ਜਿਆਦਾ ਹੀ ਲੈਂਦੇ। ਤੇ ਜਿੱਦਾਂ ਨੇਲ ਪਿੰਟ ਲਗਾ ਕੇ ਨਾ, ਪੱਕੀ ਜਿਹੜੀ ਆਈ ਕੈਟ ਨਹੀਂ ਚੱਲਦੀ ਪਈ, ਕੈਟ ਆਈ ਅੱਜ ਕੱਲ ਉਹ ਕਰਦੇ ਆ। ਪੰਜ ਸੌ ਰੁਪਏ ਚ ਕੈਟ ਆਈ ਕਰ ਦਿੰਦੇ ਆ। ਬਾਕੀ ਨੇ ਐਕਸੀਟ ਹਜ਼ਾਰ ਜਿਆਦਾ, ਉੱਪਰ ਉੱਪਰ ਜਿੰਨਾ ਮਰਜੀ ਜਿੰਨਾ ਉਹਨਾਂ ਦਾ ਖਰਚਾ ਹੋ ਜੇ, ਉਹ ਲੈ ਲੈਂਦੇ ਆ ਬਸ ਏਦਾਂ ਹੀ ਆ। ਉਹਦਾ ਤੇ ਬਹੁਤ ਹੀ ਟਰੈਂਡ ਹੋ ਗਿਆ ਨਾ। ਪਰ ਐਵੇ ਕਿ ਬ ਇਹ ਨੇਲਸ ਕਈਆਂ ਦੇ ਖਰਾਬ ਹੋ ਜਾਂਦੇ ਆ। ਹਾਂ, ਕਈਆਂ ਦੇ ਖਰਾਬ ਹੋ ਜਾਂਦੇ ਆ, ਕਈਆਂ ਦੇ ਨਹੀਂ ਵੀ ਹੁਣਦੇ। ਹਾਂ, ਨੇਲਸ ਕਈਆਂ ਦੇ ਖ਼ਰਾਬ ਹੋ ਜਾਂਦੇ ਆ। ਹਾਂਜੀ। ਕਈ ਵਾਰੀ ਕਈਆਂ ਨੂੰ ਇਨਫੈਕਸ਼ਨ ਜਿਹੀ ਹੋ ਜਾਂਦੀ ਹੈ ਨਾ, ਕਿਉਂਕਿ ਹੈਗੀ ਤਾਂ ਸਾਡੀ ਸਕਿੰਨ ਦੇ ਨਾਲ ਹੀ ਐ ਨਾ। ਹੈਂ। ਨੇਲਜ਼ ਚ ਕਿਉਂਕਿ ਉਹ ਬਫ਼ ਰਫ, ਪੂਰੀ ਤਰ੍ਹਾਂ ਰੱਫ ਕਰਦੇ ਆ। ਨੇਲਜ਼ ਨੂੰ ਤਾਂ ਜਾ ਕੇ ਨੇਲ ਪੈਂਟ ਅਪਲਾਈ ਕਰਦੇ ਆ‌। ਉਹ ਲੋਕ
ਠੀਕ।
ਕਰਕੇ
ਹਮ ਹਾਂਜੀ। ਬਸ ਹਾਂਜੀ, ਸੌਦਾ ਪਿਆ।
ਅੱਛਾ ਅੱਛਾ ਠੀਕ ਹੈ, ਠੀਕ ਹੈ। ਅੱਛਾ ਰਾਤੀ ਲੇਟ ਸੌਦੇ ਗਏ, ਜਲਦੀ ਸੋ ਜਾਂਦੇ ਤੁਸੀਂ? ਅੱਛਾ ਸੋ ਜਾਂਦੇ ਓ। ਠੀਕ ਹੈ ਠੀਕ ਹੈ। ਆ ਅਜ ਕੱਲ ਤਾਂ ਵੈਸੇ ਵੀ ਛੁੱਟੀਆਂ, ਅੱਜ ਕੱਲ ਚਲੋ ਬੰਦਾ ਪੇਰੈਂਟਸ ਆਰਾਮ ਨਾਲ, ਉੱਠ ਜਾਵਾਂਗੇ ਸਵੇਰੇ। ਹਾਂਜੀ ਹਾਂਜੀ ਹਾਂਜੀ, ਉਹ ਤਾਂ ਹੈਗਾ ਐ, ਗਰਮੀ ਸਵੇਰੇ ਵੈਸੇ ਨੀਂਦਰ ਆਣੀ ਸ਼ੁਰੂ ਹੋ ਜਾਂਦੀ
ਦੀ ਆ, ਬਸ ਫੇਰ ਤਾਂ ਫੇਰ ਉਹੀ ਕੰਮ ਸ਼ੁਰੂ।
ਹਾਂਜੀ ਹਾਂਜੀ ਹਾਂਜੀ, ਚਲੋ ਦੀ ਠੀਕ ਐ, ਫੇਰ ਮੈਂ ਵੀ ਕੰਮ ਕਰਨਾ ਹੈਨਾ, ਠੀਕ ਐ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਕਿ